ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਘਰ ਪਰਿਵਾਰ ਤੁਹਾਡੇ ਸਭ ਵਧੀਆ ਜੀ। ਹੈਲੋ ਤੁਹਾਡੀ ਨਾ ਆਵਾਜ਼ ਵਿੱਚ ਵਿਚ ਕੱਟ ਜਾਂਦੀ ਹੈ ਇੱਕੋ ਦਮ ਹੈਲੋ
ਹਾਂਜੀ ਆਵਾਜ਼ ਆ ਰਹੀ ਹੈ ਮੇਰੀ
ਰੂਮ ਦੇ ਅੰਦਰ ਬੈਠੇ ਥੋੜ੍ਹਾ ਜਾ ਬਾਹਰ ਆ ਜਾਓ
ਹਾਂਜੀ, ਨਹੀਂ ਹੁਣ ਠੀਕ ਆ ਬਾਹਰ ਨਾ ਐਕਚੁਲੀ ਨਾ ਸ਼ੋਰ ਵਗੈਰਾ ਹੈਗਾ। ਮੈਂ ਆਪਣੇ ਪੇਕੇ ਆਏ ਦੀ ਆ ਉਹਨਾਂ ਨੇ ਦੀ ਪੈਰਟ ਰੱਖੇ ਦੇ ਨੇ ਡੋਗੀ ਰੱਖੇ ਦਾ ਗਾਵਾਂ ਨੇ ਉਹ ਸਭ ਦੀ ਆਵਾਜ਼ਾਂ ਨੇ ਮੈਂ ਆਰਾਮ ਨਾਲ ਆਪਣੇ ਕਮਰੇ ਦੇ ਵਿੱਚ ਬੈਠੀ ਸੀ ਉਰਾ ਹਾਂਜੀ,
ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ। ਤੇ ਫੇਰ ਇੱਕ ਛੋਟੀ ਜਿਹੀ ਹਾਂਜੀ ਤੇ ਛੋਟੀ ਜਿਹੀ ਗੱਲ ਪੁੱਛਣੀ ਸੀ? ਤੁਹਾਡੇ ਤੋਂ ਹਾਂਜੀ, ਮੈਂ ਇਹ ਪੁੱਛਣਾ ਸੀ। ਜਿਵੇਂ ਹੁਣ ਪ੍ਰਾਈਵੇਟ ਹੋਸਟ ਹੌਸਪੀਟਲ ਔਰ ਹੋਸਪਿਟਲ ਹੁੰਦੇ ਨੇ ਜਿਹੜੇ
ਠੀਕ ਜੀ ਤੇ ਫੇਰ ਮੈਨੂੰ ਹੁਣ ਇਹ ਪੁੱਛਣਾ ਸੀ ਜਿਵੇਂ ਹੁਣ ਕੋਈ ਇਮਰਜੈਂਸੀ ਪੈ ਜਾ ਮਤਲਬ ਕਿ ਤੁੂੰ ਤੁਸੀਂ ਨਿਊਜ਼ ਚ ਸੁਣਦੇ ਹੋਵੋਗੇ ਕਿ ਪ੍ਰਾਈਵੇਟ ਹੋਸਪਿਟਲ 'ਚ ਇਹ ਹੋਇਆ ਗਵਰਮੈਂਟ ਹੋਸਪਿਟਲ 'ਚ ਐਂ ਹੋਇਆ ਠੀਕ ਹੈ ਜੀ ਤੇ ਫੇਰ ਮੈਂ ਇਹ ਪੁੱਛਣਾ ਸੀ ਜਿਵੇਂ ਹੁਣ ਤੁਹਾਡੇ ਹਿਸਾਬ ਨਾਲ ਪ੍ਰਾਈਵੇਟ ਹੋਸਪਿਟਲ ਸਹੀ ਹੈ ਕਿ ਨਹੀਂ ਜਾਂ ਫਿਰ ਗਵਰਮੈਂਟ ਹੋ ਕਿ ਦੇਖੋ ਸਰਕਾਰੀ ਹੋਸਪਿਟਲ ਚ ਇਲਾਜ ਹੈ ਪਰ ਮਤਲਬ
ਲੇਟ ਹੈ ਲੇਟ ਲੇਟ ਵੀ ਬਹੁਤ
ਜੀ ਹਾਂਜੀ ਜੀ ਇਤਨੀ ਫੈਸਿਲਿਟੀ ਨਹੀਂ ਹੈਗੀ ਠੀਕ ਹੈ ਜੀ ਔਰ ਅਗਰ ਪ੍ਰਾਈਵੇਟ ਹੋਸਪਿਟਲ ਜਾਣੇ ਆ ਕੋਈ ਵੀ ਜਾਂਦਾ ਹੈ ਤੇ ਉੱਥੇ ਉਹ ਮਤਲਬ ਕਿ ਫੈਸਿਲਿਟੀ ਪੂਰੀ ਹੈਗੀ ਏ ਠੀਕ ਹੈ ਹਰ ਇਲਾਜ ਵੀ ਕੰਪਲੀਟ ਹੈਗਾ ਸਹੀ ਹੈਗਾ ਪਰ ਉੱਥੇ ਮਤਲਬ ਕਿ ਮਹਿੰਗਾਈ ਬੜੀ ਹੈਗੀ ਚੀਜ਼ ਬੜਾ ਹੀ ਐਕਸਪੈਂਨਸਿਵ ਹੈਗੀ ਹੈ ਤੇ ਫ਼ਿਰ ਹੁਣ ਆਮ ਆਦਮੀ ਠੀਕ ਹੈ ਹੁਣ ਕੀ ਕਰੀਏ ਤੁਸੀਂ ਜਿਹੜਾ ਦੱਸੋ?
ਦੇਖੋ ਜੀ ਮੈਂ ਮੈਂ ਤੁਹਾਨੂੰ ਦੱਸਣੀ ਆ ਜੀ ਦੇਖੋ ਜੀ ਤੁਸੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਇੱਕ ਸਰਕਾਰੀ ਕੰ ਸਰਕਾਰੀ ਹੋਸਪੀਟਲ ਐਜ ਕੰਪੇਅਰ
ਜੀ
ਕੇ ਹੀ ਡਾਕਟਰ ਲੱਗ ਗਿਆ ਨੇ ਉਹ ਚੋਰ ਨਹੀਂ ਹੁੰਦਾ ਤੇ ਉਹ ਅਨਪੜ੍ਹ ਨਹੀਂ ਹੁੰਦੇ ਉਹ ਲਾਈਕ ਉਹ ਧੋਖੇ ਨਾਲ ਨਹੀਂ ਲੱਗੇ ਦੇ ਹੁੰਦੇ ਉਹ ਜੈਨਵਨ ਹੁੰਦੇ ਨੇ ਉਹ ਪਰ ਪੂਰੇ ਪ੍ਰੈਕਟੀਕਲ ਕਰ ਕਰਕੇ ਉਹ ਡਾਕਟਰ ਬਣੇ ਦੇ ਹੁੰਦੇ ਨੇ
ਜੀ
ਉੱਧਰ ਤਾਂ ਪਹੁੰਚਣਾ ਬਹੁਤ ਮੁਸ਼ਕਿਲ ਹੈ ਦੇਖੋ ਐਮਰਜੈਂਸੀ ਤਾਂ ਉਧਰ ਹੈਗੀ ਹੈ ਆਪਾਤਕਾਲੀਨ ਤਾਂ ਉੱਧਰ ਹੈਗੀ ਇਹ ਅਗਰ ਬਹੁਤ ਜ਼ਿਆਦਾ ਐਮਰਜੈਂਸੀ ਤਾਂ ਤੁਹਾਨੂੰ ਇੱਕਦਮ ਪਕੜਨਗੇ ਐਸੀ ਗੱਲ ਨੀ ਹੈ ਕਿ ਤੁਸੀਂ ਸਾਨੂੰ ਬਹੁਤ ਜ਼ਿਆਦਾ ਐਮਰਜੈਂਸੀ ਕਿ ਉਹ ਪਕੜਨਗੇ ਨਹੀਂ ਨਹੀਂ ਉਹ ਹਮੇਸ਼ਾ ਪਕੜਨਗੇ ਬਟ ਕਈ ਲੋਕ ਯਕੀਨ ਨਹੀਂ ਕਰਦੇ ਉੱਧਰ ਸਾਫ਼ ਸਫ਼ਾਈ ਨਹੀਂ ਹੈਗੀ ਪਤਾ ਸਾਡੀ ਹਏ ਅਸੀਂ ਤਾਂ ਅੱਛੇ ਕਰਦੇ ਹਾਂ ਸਰਕਾਰੀ ਚ ਨ ਜਾਈਏ ਅਸੀਂ ਸਰਕਾਰੀ ਚ ਜਾਈਏ ਕੋਈ ਸਾਡੇ ਬਾਰੇ ਕੀ ਸੋਚੇਗਾ ਹੁਣ ਮੈਂ ਮੈਂ ਮੇਰੇ ਬੱਚੇ ਹੋਏ ਨੇ ਹੁਣੂੰ ਸਾਨੂੰ ਕਹਿੰਦੇ ਸੀ ਕੀ ਸਰਕਾਰੀ ਹਸਪਤਾਲ ਲੈ ਕੇ ਜਾਓ ਸਰਕਾਰੀ ਹਸਪਤਾਲ ਉਹ ਸੇਜੇਰੀਅਨ ਨਹੀਂ ਕਰਦੇ ਉਹ ਨੋਰਮਲ ਕਰਦੇ ਨੇ ਉਹ ਵੇਟ ਕਰਦੇ ਨੇ ਬਟ ਅਸੀਂ ਅ ਲੋਕ ਸਵੇਰੇ ਸਹੁਰੇ ਕਰਦੇ ਕਹਿੰਦੇ ਨਾ ਜੀ ਨਾ ਕੋਈ ਕਹਿਣਗੇ ਇੰਨੇ ਪੈਸੇ ਵਾਲੇ ਹੋਈ ਸਰਕਾਰੀ ਹਸਪਤਾਲ ਲੈ ਲੈ ਕੇ ਗਏ ਨੇ ਇਹ ਸੋਚ ਰੱਖਦੇ ਨੇ ਹੋ ਰਹੇਗਾ ਪ੍ਰਾਈਵੇਟ ਤੇ ਹੁਣ ਤੁਸੀ ਜਿਵੇਂ ਕਹਿ ਰਹੇ ਹੋ ਬਹੁਤ ਮਹਿੰਗੇ ਹੈ ਇੱਕ ਮਿਡਲ ਕਲਾਸ ਬੰਦਾ ਕਿਵੇਂ ਅਫੋਰਡ ਕਰ ਦੇਖੋ ਆਜ ਕਲ ਕਾਰਡਸ ਵੀ ਤਾਂ ਚੱਲਦੇ ਨਾ ਆ ਆਯੁਸ਼ਮਾਨ ਕਾਰਡ ਹੈਗਾ ਤੁਹਾਡਾ ਵੀ ਪੀ ਐਲ ਕਾਰਡ ਹੈ ਜਾਵੇ ਠੀਕ ਥੋਡਾ ਇਨਕਮ ਸਰਟੀਫਿਕੇਟ ਕ ਵਗ਼ੈਰਾ ਸਭ ਕੁਛ ਉਹਦੋਂ ਵੀ ਸਰਕਾਰ ਦੇਖੋ ਕਿੰਨੀ ਸਕੀਮਾਂ ਚਲਾ ਰਹੀ ਨਾ ਤੇ ਅਸੀਂ ਉਹਨਾਂ ਦਾ ਫਾਇਦਾ ਹਾਂ ਅਸੀਂ ਉਹਨਾਂ ਦਾ ਯੂਜ ਕਰ ਸਕਦੇ ਹਾਂ
ਜੀ ਜ ਕਰ ਸਕਦੇ ਹੋ
ਹਾਂਜੀ ਹੁਣ ਜਿਵੇਂ ਤੁਸੀਂ ਕਿਧਰੇ ਜੋਬ ਕਰਦੇ ਹੋ ਅਗਰ ਤੁਸੀਂ ਕੈਂਟ ਚ ਜੌਬ ਕਰਦੇ ਕਿਤੇ ਜੌਬ ਤਾਂ ਤੁਹਾਡੀ ਵਾਈਫ ਨੂੰ ਲੋੜ ਪੈਂਦੀ ਹੈ ਠੀਕ ਹੈ ਤੁਹਾਡੀ ਵਾਈਫ ਦੀ ਇੱਕ ਇੱਕ ਦਵਾਈ ਦੇ ਪੈਸੇ ਤੁਹਾਨੂੰ ਮਿਲਣਗੇ
ਹਾਂਜੀ
ਇੱਕ ਇੱਕ ਰਿਪੋਰਟ ਤੁਹਾਨੂੰ ਪੈਸੇ ਮਿਲਣਗੇ ਬੱਚੇ ਹੋਣ ਦਾ ਸਾਰਾ ਕੁਛ ਮਿਲਦਾ ਦੇਖੋ ਕਿੰਨਾ ਫਾਇਦਾ ਸਾਨੂੰ ਜੋਬਸ ਵਗੈਰਾ ਦਾ ਉਹ ਸਰਕਾਰੀ ਜੋਬ ਹੈਗੀ ਹੈ ਤਾਂ ਉਹਦੇ ਤਾਂ ਗੱਲ ਹੀ ਛੋਟੋ ਤੁਸੀਂ ਫਿਰ ਤਾਂ ਗੱਲ ਹੀ ਛੋਟੀ ਜਿਹੀ ਮੋਜਾ ਹੀ ਮੋਜਾ ਪ੍ਰਵੇਟ ਵੱਲ ਨੂੰ ਵੀ ਮਿਲਦੀਆਂ ਨੇ ਮੇਰੀ ਮੇਰੀ ਸਿਸੀ ਲੋ ਹੈ ਉਹ ਬੱਚੇ ਉਹਨੇ ਦੋ ਬ ਦੋ ਬੈਠੇ ਹੋਏ ਨੇ ਕੋਈ ਖਰਚਾ ਨੀ ਦਿੱਤਾ ਉਹਨਾਂ ਨੇ ਆਪਣੇ ਕੋਲ ਕੋਈ ਖ਼ਰਚਾ ਨਹੀਂ, ਸਭ ਸਰਕਾਰ। ਸਰਕਾਰ ਉਹ ਦਿੰਦੀ ਹੈ, ਬੈਂਕ ਵੱਲ ਦਿੰਦੇ ਸੋਰੀ, ਸਰਕਾਰ ਨੇ ਦਿੰਦੀ। ਜਿਸ ਬੈਂਕ ਤੇ ਲੱਗੇ ਦੇ ਨੇ, ਉਸ ਦੇਣੇ
ਜੀ।
ਤੁਸੀਂ ਕੀ ਰਾਏ ਰੱਖਦੇ ਹੋ? ਕੀ ਕਿੱਧਰ ਜਾਣਾ ਚਾਹੀਦਾ।
ਹਾਂਜੀ, ਵੇਖੋ ਤੁਹਾਡੀ ਗੱਲਾਂ ਤੋਂ ਐ ਪਤਾ ਲੱਗ ਰਿਹਾ, ਜਿਵੇਂ। ਗਵਰਮੈਂਟ ਹੋਸਪਿਟਲ 'ਚ ਕਾਫੀ ਮਤਲਬ। ਕੀ ਫਾਇਦਾ, ਹੋ ਸਕਦਾ ਹੈ‌। ਇੱਕ ਮਿਡਲ ਕਲਾਸ, ਆਦਮੀ ਨੂੰ। ਠੀਕ ਆ ਜੀ, ਕੋਈ ਵੀ ਹੋਏ, ਠੀਕ ਹੈ। ਔਰ ਅਗਰ ਮੈਂ, ਸਕੂਲਾਂ ਦੀ ਗੱਲ ਕਰਾਂ। ਤੇ ਇੱਥੇ ਤੋਂ ਬਿਲਕੁਲ ਹੀ ਤੁਸੀਂ। ਪਲਟ ਦਿਓ ਬਿਲਕੁਲ, ਠੀਕ ਹੈ ਜੀ, ਹਾਂਜੀ, ਜਿੱਥੇ ਹਾਂਜੀ, ਜਿੱਥੇ ਮੈਂ ਰਹਿੰਦਾ ਵਾਂ। ਉੱਥੇ ਵੀ ਮਤਲਬ ਕਿ, ਕਈ ਗਵਰਮੈਂਟ ਸਕੂਲ ਹੈਗੇ ਨੇ। ਠੀਕ ਹੈ ਜੀ, ਉੱਥੇ ਮਤਲਬ ਕਿ ਉਹ ਮਤਲਬ ਕੀ, ਟੀਚਰ ਵੀ ਨਹੀਂ ਆਂਦੇ। ਤੈਨੂੰ ਸੱਚੀ ਦੱਸਾਂ। ਤੇ ਉਹ ਮਤਲਬ ਕਿ, ਸੈਲਰੀ ਫੁੱਲ ਲੈਂਦੇ ਪਏ ਨੇ, ਹੋ ਸਕਦਾ ਕਈਆਂ ਦੀ ਸੈਲਰੀ ਪੰਜਾਹ ਹਜ਼ਾਰ ਹੋਏ, ਤੀਹ ਹਜ਼ਾਰ ਹੋਏ, ਇੱਕ ਲੱਖ ਤੱਕ ਹੋ ਸਕਦੀ ਜੀ‌। ਹਾਂਜੀ।
ਤੇ ਉੱਧਰ ਕੋਈ, ਆਮ‌ ਟੀਚਰ ਨਹੀਂ ਬਣਦਾ। ਦਾ ਉਦਾਹਰਨ, ਨਾ ਹੀ ਕੋਈ ਧੋਖੇ ਨਾਲ ਬਣਦਾ, ਨਾ ਹੀ ਕੋਈ ਰਿਸ਼ਵਤ ਦੇ ਕੇ ਬਣਦਾ, ਉੱਥੇ ਤਾਂ ਬੜੇ ਪੜ੍ਹੇ- ਲਿਖੇ ਬੜੀ ਮਿਹਨਤਾਂ ਕਰ ਕਰਕੇ ਟੀਚਰ ਬਣਦੇ ਨੇ। ਪਤਾ ਨੀ, ਉਹਨਾਂ ਨੂੰ ਬਾਅਦ'ਚ ਹੱਡ ਆਰਾਮ ਆ ਜਾਂਦਾ ਉਹਨਾਂ ਦੇ ਅੰਦਰ ਮ, ਪਤਾ ਨੀ ਕੀ ਆ ਜਾਂਦਾ, ਉਹਨਾਂ ਨੂੰ ਪਤਾ ਪੜ੍ਹਾਈਏ ਨਾ ਪੜ੍ਹਾਈਏ ਸਾਨੂੰ
ਹਾਂਜੀ।
ਬਹੁਤ ਜ਼ਿਆਦਾ ਸਖ਼ਤੀ ਹੋ ਗਈ ਹੈ।
ਹਾਂਜੀ, ਸਹੀ ਕਹਿੰਦੇ ਪਏ ਓ।
ਗੌਰਮੈਂਟ ਕਾਲਜ ਚ ਬਹੁਤ ਸਖਤੀ ਹੋ ਗਈ ਹੈ ਸਾਰੇ ਲੈਕਚਰ ਲੈ ਰਹੇ ਨੇ ਤੁਸੀਂ ਸਕੂਲਾਂ ਚ ਆਸ-ਪਾਸ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਇੱਕ ਇੱਕ ਗੱਲ ਪਾ ਦਿੰਦਾ ਹੈ ਸ ਮੀਡੀਆ ਆਪੋ ਕਿਵੇਂ ਪੜ੍ਹਾਂਦਾ ਵੇ ਉਹ ਕਿਵੇਂ ਪੜ੍ਹਾਂਦਾ ਪਿਆ ਕਈ ਲੋਕ ਬੋਲਦੇ ਬੱਚੇ ਸਫ਼ਾਈਆਂ ਕਰਦੇ ਪਏ ਨੇ ਸਭ ਸਭ ਅੰਦਰ ਹੋ ਜਾਂਦਾ ਲੋਕ ਅੱਜ ਕੱਲ ਤਾਂ ਬਹੁਤ ਚ ਹੈ ਪ੍ਰਾਈਵੇਟ ਵਾਲੇ ਦਾ ਦੇਖੋ ਪ੍ਰਾਈਵੇਟ ਵਾਲੇ ਦਾ ਬੜਾ ਬੁਰਾ ਹਾਲ ਹੈ ਮੈਂ ਇਹ ਨੀ ਕਹਿੰਦੀ ਫੀਸਾਂ ਮਹਿੰਗੀਆਂ ਨੇ ਪ੍ਰਾਈਵੇਟ ਵਾਲੇ ਵੇ ਕਿ ਬੱਚਿਆਂ ਨੂੰ ਵੀ ਅਸੀਂ ਕੁਛ ਨ ਨਹੀਂ ਕਹਿ ਸਕਦੇ ਮੋਟੇ ਮੋਟੇ ਘਰ ਦੇ ਬੱਚੇ ਆਉਂਦੇ ਨੇ ਵੀਕ ਵੀਕ ਘਰਾਂ ਦੇ ਬੱਚੇ ਹੁੰਦੇ ਨੇ ਹਾਂ ਉਹਨਾਂ ਨੂੰ ਅਸੀਂ ਕੁੱਝ ਕਹੀਏ ਇੱਕ ਥੱਪੜ ਵੀ ਨਹੀਂ ਮਾਰ ਸਕਦੇ ਉਹ ਤੇ ਨਾਲ ਹੀ ਮੈਡਮ ਨੂੰ ਗੋਲੀ ਮਾਰਨ ਵਾਸਤੇ ਆ ਜਾਣਗੇ ਦੇਖੋ ਇਹ ਆਦਤ ਹੈ।
ਪਰ ਬਟ ਪ੍ਰਾਈਵੇਟ ਸਕੂਲ ਸਕੂਲ ਦਾ ਫਾਇਦਾ ਵੀ ਹੈਗਾ ਫਾਇਦਾ ਤਾਂ ਬੜਾ ਹੈਗਾ ਜਿਵੇਂ ਹੁਣ ਤੁਹਾਨੂੰ ਲੈਬ ਮਿਲੇਗੀ ਲੈਬ ਦੇ ਅੰਦਰ ਫੈਸਿਲਿਟੀ ਮਿਲੇਗੀ ਤੁਹਾਨੂੰ ਠੀਕ ਹੈ ਮਸ਼ੀਨਾਂ ਮਿਲਣਗਿਆ ਜਿਵੇਂ ਤੁਸੀਂ ਆਪਣਾ ਐਕਸਪੈਰੀਮੈਂਟ ਕਰ ਸਕਦੇ ਹੋ ਪਰ ਹੁਣ ਤੁਸੀਂ ਗੱਲ ਦੱਸੋ ਸ ਗਵਰਮੈਂਟ ਸਕੂਲ ਚ ਲੈਬ ਤਾਂ ਹੁੰਦੀ ਹੈ ਪਰ ਉੱਥੇ ਕੁਛ ਹੁੰਦਾ ਹੀ ਨਹੀਂ ਨਾ ਟੀਚਰ ਹੁੰਦਾ ਹੈ ਨਾ ਕੋਈ ਐਕਪੈਰੀਮੈਂਟ ਟੂਲਸ ਹੁੰਦੇ ਨੇ ਠੀਕ ਹੈ ਜੀ ਬੇਸ਼ੱਕ ਪ੍ਰਾਈਵੇਟ ਸਕੂਲਾਂ ਦੀ ਫੀਸ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਪਰ ਤੁਹਾਡੇ ਬੱਚੇ ਦਾ ਫਿਊਚਰ ਵੀ ਤਾਂ ਪੂਰਾ ਸਿੱ
ਨਹੀਂ ਨਹੀਂ ਨਹੀਂ ਨਹੀਂ ਦੇਖੋ ਜੀ ਤੁਸੀਂ ਅੱਜ ਦਾ ਸਮਾਜ ਕਾਲਾ ਸਮਾਜ ਹੈ ਜੀ ਅੱਜ ਕੱਲ ਹਰ ਕੋਈ ਸਰਕਾਰੀ ਸਕੂਲ ਚ ਪੜ੍ਹਾਣਾ ਚਾਹੁੰਦਾ ਵ ਬਟ ਪੜ੍ਹਨ ਪੜ੍ਹਾਣਾ ਚਾਹੁੰਦਾ ਆਪਣੇ ਬੱਚੇ ਚਿੜਪੜਾਉ ਨ ਜਾਂਦਾ ਸਮਝ ਰਹੇ ਮੇਰੇ ਵਰ ਕੀ ਗਵਰਮੈਂਟ ਐਗਜ਼ਾਮ ਹੁਣ ਥੋੜ੍ਹੇ ਬਹੁਤੀ ਚਲੋ ਮੈਂ ਲੱਗੀ ਹੋਈ ਹਾਂ ਹਜੇ ਵੀ ਤੇ ਬਟ ਮੈਂ ਪੜ੍ਹਾਣਾ ਚਾਹੁੰਦੀ ਹਾਂ ਬਟ ਬੱਚਿਆਂ ਨੂੰ ਭੇਜਣਾ ਨਹੀ ਚਾਹੁੰਦੀ ਦੇਖ ਲਓ ਇਹ ਸੱਚਾਈ ਹੈ ਜੀ ਸਮਾਜ ਦੇ ਚਾਹੀਏ
ਹਾਂਜੀ ਤੇ ਅਗਰ ਮੈਂ ਦੇਖੋ ਦੇੇਖੋ ਅਗਰ ਮੈਂ ਅਮੇਰੀਕਨਸ ਦੀ ਗੱਲ ਕਰਾਂ ਚਾਈਨੀਜ਼ ਜੈਪਨੀਜ਼ ਉੱਥੇ ਪ੍ਰਾਈਵੇਟ ਦਾ ਸਿਸਟਮ ਹੀ ਨਹੀਂ ਹੈਗਾ ਸਾਰਾ ਕੰਮ ਗਵਰਮੈਂਟ ਕਰਦੀ ਹੈ ਔਰ ਅਮੈਰੀਕਾ ਚ ਐਸਾ ਰੁਲ ਹੈਗਾ ਕੀ ਬੱਚਾ ਹਾਈ ਸਕੂਲ ਤੱਕ ਜੋ ਹਾਈ ਸਕੂਲ ਕਿੰਨੂੰ ਕਹਿੰਦੇ ਨੇ ਗਿਆਰਵੀਂ ਬਾਰ੍ਹਵੀਂ ਨੂੰ ਠੀਕ ਹੈ ਉੱਥੇ ਤੱਕ ਉੱਥੇ ਤੱਕ ਬੱਚਾ ਫਰੀ ਪੜ੍ਹਦਾ ਜੇ ਹੁਣ ਤੁਸੀਂ ਇਹ ਗੱਲ ਦੱਸੋ ਦੇਖੋ ਉਹ ਵੀ ਇਤਨਾ ਤਕੜੇ ਮਤਲਬ ਕਿ ਹਾਈ ਸਕੂਲ ਹੈਗੇ ਨੇ ਅਮਰੀਕਾ ਦੀ ਠੀਕ ਹੈ ਜੀ। ਜਿੱਥੇ ਹਰ ਚੀਜ਼ ਦੀ ਫੈਸਿਲਿਟੀ ਹੈਗੀ। ਸਾਰੇ ਐਕ ਐਕਸ ਐਕਪੈਰੀਮੈਂਟੂਲਸ ਹੈਗੇ ਨੇ ਉੱਧਰ ਠੀਕ ਹੈ ਜੀ ਤੇ ਹੁਣ ਤੁਸੀਂ ਦੱਸੋ ਤੁਸੀਂ ਆਪਣੇ ਬੱਚੇ ਨੂੰ ਪੀ ਨਰਸਰੀ ਤੋਂ ਲੈ ਕੇ ਟਵੈਲਥ ਕਲਾਸ ਤੱਕ ਸਰਕਾਰੀ ਸਕੂਲ ਦੇ
ਨਾ ਨਾ ਨਾ ਪਤਾ ਨਹੀਂ ਉਹਨਾਂ ਦੀ ਕੀ ਹੈ। ਪਤਾ ਨੀ ਕਿਹੜੀ ਸਟ੍ਰਿਕਟ ਕਾਨੂੰਨ ਹੈਗਾ ਜੋ ਫੋਲੋ ਕਰਦਾ ਹੈ ਬਟ ਸਾਡਾ ਅਸੀਂ ਦੇ ਆਪ ਵੀ ਨਹੀਂ ਬੋਲ ਸਕਦੇ ਹਾ। ਸੀ।
ਜੀ ਜੀ ਸਹੀ ਕਹਿੰਦੇ ਪਏ ਹੋ ਬਸ ਮੇਰਾ ਤਾਂ ਇਹ ਕਹਿੰਦੀ ਉਹ ਵਿਚਾਰ ਹੈਗੇ ਨੇ ਜਿਵੇਂ ਮਤਲਬ ਕਿ ਸਰਕਾਰੀ ਮਤਲਬ ਕਿ ਸਰਕਾਰੀ ਸਕੂਲ ਵੀ ਬੈਸਟ ਹੈਗੇ ਨੇ ਪਰ ਖ਼ਾਸ ਕਰ ਦਿੱਲੀ ਦੇ। ਖਾਸ ਕੇ ਜਦੋਂ ਮਤਲਬ ਕਿ ਹਾਂਜੀ ਜਿਵੇਂ ਦੀ ਸਰ ਗਵਰਮੈਂਟ ਹੈਗੀ ਸੀ ਪਹਿਲੇ ਉੱਥੇ ਤਾਂ ਐਸੇ ਐਸੇ ਸਰਕਾਰੀ ਸਕੂਲ ਹੈਗੇ ਨੇ ਮਤਲਬ ਕਿ ਅੰਦਰ ਸਵੀਮਿੰਗ ਪੂਲ ਵੀ ਹੈਗਾ ਸਾਰੇ ਮਤਲਬ ਕਿ ਟੂਲਸ ਹੈਗੇ ਨੇ ਲੈਬ ਹੈਗੇ ਨੇ ਵੱਡੀ ਵੱਡੀਆਂ। ਪਰ ਉਹ ਸਿਰਫ ਹਾਂਜੀ ਤੇ ਉਸ ਉਹ ਉਹ ਜਦ ਤੱਕ ਫਿਰ ਬੀਜੇਪੀ ਆਈ ਹੈ ਨਾ ਉਹ ਸ਼ਾਇਦ ਸਿਸਟਮ ਫੇਰ ਨਾ ਖ਼ਰਾਬ ਹੋ ਗਿਆ।
ਨਹੀਂ ਅਸੀਂ ਤਾਂ ਦੇਖੋ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਬਟ ਅਸੀਂ ਕਿਸੇ ਵੀ ਸਰਕਾਰ ਦੇ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਹੈ ਐਸਾ ਇੱਕ ਸੈਂਸਟਿਵ ਟਾਈਮ ਹੈ ਸਾਡਾ ਅਸੀਂ
ਹਾਂਜੀ।
ਕਰ ਸਕਦੇ ਤੁਸੀਂ ਮਤਲਬ ਕੇ ਅਸੀਂ ਗਵਰਮੈਂਟ ਦੇ ਖਿਲਾਫ਼ ਕੋਈ ਗੱਲ ਨਹੀਂ ਕਰ ਸਕਦੇ। ਹਾਂਜੀ
ਜੀ ਪਰ ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਦੇਖੋ ਅਗਰ ਬੱਚਾ ਪ੍ਰਾਈਵੇਟ ਸਕੂਲ 'ਚ ਕੋਈ ਪੜ੍ਹਾ ਰਿਹਾ ਹੈ ਤਾਂ ਫਿਰ ਮਤਲਬ ਕਿ ਉਹਦੀ ਲਾਈਫ ਵੀ ਸਿਕਿਓਰ ਹੈਗੀ ਪੜ੍ਹਾਈ ਵੀ ਸਿਕਿਓਰ ਹੈ ਗਈ ਏ ਠੀਕ ਹੈ ਜੀ ਹਾਂਜੀ ਉਹਨੂੰ ਦੋਸਤ ਵੀ ਵਧੀਆ ਮਿਲਣਗੇ ਪੂਰੀ ਮਤਲਬ ਕਿ ਉਹ ਡਰੈਸ ਹੋਏਗੀ ਕੰਪਲੀਟ ਡਰੈੱਸ ਹੋਵੇਗੀ। ਠੀਕ ਹੈ ਜੀ ਹਾਂਜੀ। ਜੀ ਤੇ ਫੇਰ ਅਗਰ ਕੋਈ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਉਹ ਵੀ ਸਰਕਾਰੀ ਸਕੂਲ ਵੀ ਬੈਸਟ ਹੈਗਾ ਪਰ ਉਹ ਮਤਲਬ ਕਿ ਫੇਰ ਦੇਖੋ ਬੱਚਾ ਮਤਲਬ ਕਿ ਫੇਰ ਇਤਨਾ ਕਾਮਯਾਬ ਨਹੀਂ ਬਣ ਸਕਦਾ।
ਨਹੀਂ ਨਹੀਂ ਐਵੇਂ ਤੁਸੀਂ ਨਹੀਂ ਕਹਿ ਸਕਦੇ ਜੀ ਐਵੇ ਗੱਲ ਤੁਸੀਂ ਨਹੀਂ ਕਰ ਸਕਦੇ ਕਿ ਸਰਕਾਰੀ ਸਕੂਲ ਦਾ ਬੱਚਾ ਕਾਮਯਾਬ ਨਹੀਂ ਹੋਏਗਾ ਨਾ। ਮੈਂ ਬਹੁਤ ਕੇਸ‌ ਹੈਗੇ ਨੇ ਮੈਂ ਬਹੁਤ ਦੇਖੇ ਨੇ ਪੜ੍ਹਨ ਦੀ ਨਾ ਬਸ ਉਹਨਾਂ ਦੇ ਅੰਦਰ ਹੋਣੀ ਚਾਹੀਦੀ ਕਿ ਮੈਂ ਕੁਝ ਜ਼ਿੰਦਗੀ ਚ ਕਰਨਾ। ਸਰਕਾਰੀ ਵਾਲੇ ਵੀ ਬੜੀ ਅੱਗੇ ਚਲੇ ਸਨ
ਜੀ ਜੀ ਕਈ ਕੇਸ ਜੀ ਜੀ ਕਈ ਕੇਸ ਹਮ ਕਈ ਕੇਸ ਮੈਂਨੇਵੇਂ ਵੇਖੇ ਨੇ ਮੈਨੇ ਆਪਣੇ ਅੱਖਾਂ ਨਾਲ ਕਈ ਕੇਸ ਵੇਖੇ ਨੇ ਜੋ ਗਵਰਮੈਂਟ ਸਕੂਲ ਚ ਪੜ੍ਹਦੇ-ਪੜ੍ਹਦੇ ਬੱਚੇ ਮਤਲਬ ਵੱਡੇ- ਵੱਡੇ ਮਨੀਸ
ਹਾਂ ਆਈ ਪੀ ਐਸ ਓਫਿਸਰ ਆਈ ਪੀ ਐਸ ਓਫਿਸਰ ਸਰਕਾਰੀ ਪੇਪਰਾਂ ਦੀ ਲੈਣਾ ਚ ਤੇ ਉਹਨਾਂ ਦੇ ਅੰਦਰ ਕੁਛ ਹੁੰਦਾ ਜਜ਼ਬਾ ਕਿ ਅਸੀਂ ਆਪ ਪੜ੍ਹਦੇ ਪਏ ਨਾ ਆਪਣੇ ਬੱਚਿਆਂ ਨੂੰ ਨਹੀਂੀ ਪੜ੍ਹਾਉਣਾ ਐ ਵਾਲੇ ਸਕੂ ਸਕੂਲ ਚ ਸਮਝ ਰਹੇ ਹੋ ਨਾ ਉਹ ਕੁਛ ਕਰ ਦਿਖਾਂਦੇ ਨੇ
ਜੀ ਇੱਧਰ ਜੀ ਇੱਧਰ ਤਾਂ ਇੱਕ ਹੀ ਚੀਜ਼ ਟੰਗ ਅੜਾਂਦੀ ਉਹ ਹੈਗਾ ਸਮਾਜ ਸਮਾਜ ਕੀ ਬੋਲੇਗਾ ਹੂੰ ਸਹੀ ਕਹਿੰਦੇ ਪਏ ਓ
ਹਾਂਜੀ ਚਲੋ, ਬਸ ਵਧੀਆ
ਸਤਿ ਸ੍ਰੀ ਅਕਾਲ ਜੀ। ਅੱਛਾ ਜੀ ਸਤਿ ਸ੍ਰੀ ਅਕਾਲ ਫੇਰ
ਠੀਕ ਹੈ, ਜੀ ਓਕੇ ਜੀ ਠੀਕ ਹੈ, ਜੀ ਓਕੇ